ਹੈਲੋ ਹੈਲੋ, ਹੈਲੋ ਸਾਸਰੀ ਕਾਲ ਸਾਸਰੀ ਕਾਲ ਆਂਟੀ ਸੀ ਕੀ ਹਾਲ ਐ?
ਠੀਕ ਠੀਕ ਹੈ, ਆਪਣੀ ਸੁਣਾਓ।
ਹੋਰ ਕੀ ਕਰਦੇ ਪਏ ਔ ਹੋਗੇ ਬੇਲੇ
ਥੇ ਹਜੇ ਕਟਲ ਕੱਟੀਆਂ
ਅੱਛਾ ਅੱਛਾ। ਅੱਛਾ ਅੱਛਾ। ਤੇ ਹਏ ਰੋਟੀ ਖਾਣੀ ਤੁਸੀਂ?
ਰੋਟੀ ਤੇ ਅਸੀਂ ਖਾ ਲਈ ਐ, ਫੇਰ ਉਹ ਖ਼ਰਾਬ ਹੋ ਜਾਂਦਾ ਨਾ ਕਟਲ ਦੋ ਦਿਨ ਨੀ ਨਿਕਲਦੇ ਉਹਦੇ। ਫੇਰ ਪੀਲਾ ਪੈਣ ਪਰ ਲਿੱਠਾ ਹੋ ਜਾਂਦਾ ਉਹ ਮਜ਼ਾ ਨਹੀਂ ਆਂਦਾ।
ਹਾਂਜੀ ਹਾਂਜੀ। ਅ ਤੇ ਸਵੇਰ ਦੀ ਤਿਆਰੀ
ਹਾਂਜੀ ਹਾਂਜੀ। ਹਾਂ। ਨਹੀਂ ਬਣਾ ਕੇ ਰਾ ਦਾਨੇ ਨਾ ਤਾਲ ਕੇ ਭਾਵੇ ਕੱਲ ਸ਼ਾਮੀ ਬਣਾਈ ਏ ਸਵੇਰੇ ਬਣਾਈਏ
ਅੱਛਾ ਹੋਰ ਹੁੰ ਬਸ ਵਧੀਆ।
ਅੱਛਾ,
ਹੁੰ ਮੈਂ ਤੇ ਸੂਟ ਕੱਟਦੀ ਪਈ ਸੀ ਆਪਣਾ।
ਅੱਛਾ ਅੱਛਾ।
ਹੁੰ, ਟਾਈਮ ਨਹੀਂ ਮਿਲਦਾ ਇਦਾਂ ਹੁੰ,
ਹੁੰ ਦਿਨ ਭਾਂਏ ਵੱਡੇ ਨੇ ਫਿਰ ਵੀ ਸਾਡੇ ਆਸਤੇ ਛੋਟੇ ਨੇ।
ਆ, ਸਾਡੇ ਵਾਸਤੇ ਆਈ ਛੋਟੇ ਕੰਮ ਹੀ ਨਹੀਂ ਮੁੱਕਦੇ ਘਰ ਦੇ।
ਆਹ ਸਰਦੀਆਂ ਤੇ ਬੰਦਾ ਕਹਿੰਦਾ ਈ ਆ ਕਿ ਗਰਮੀਆਂ ਚ ਐਹੀ ਹਾਲ।
ਹਾਂ ਗਰਮੀਆਂ ਚ ਵੀ ਵਾਕੇ ਹੁੰ
ਟਾਈਮ ਨਿਕਲ ਜਾਂਦਾ ਜ਼ਰੂਰ ਕਿਧਰੇ ਜਾਣਾ ਆਨਾ ਮੈਂ ਜਾ ਕੁਛ ਕਰਨਾ ਆਪਣਾ ਘਰ ਈ ਠੀਕ ਏ, ਕੰਮ ਇੱਚ ਬੰਦਾ ਲੱਗਾ ਰਹਿੰਦਾ ਹੋਰ ਕੀ।
ਤੇ ਹੋਰ ਕਿ ਆਪਣਾ ਮਾੜਾ ਮੋਟਾ ਕਰ ਲਿਆ।
ਤੇ ਹੋਰ ਕੀ ਹੋਰ ਤੁਸੀ ਕੀ ਬਣਾਇਆ?
ਅਸੀਂ ਵੜੀਆ ਬਣਾਈ ਸੀ, ਆਲੂ ਵੜੀਆ।
ਅੱਛਾ ਅੱਛਾ ਹੌਣ ਤੁਸੀਂ ਸਾਡੀ ਨਕਲ ਕੀਤੀ।
ਬਣਾਈਏ।
ਸਹੀ ਚ
ਅੱਛਾ ਅੱਛਾ ਨਕਲ ਤੇ ਨੀ ਕੀਤੀ ਐ ਸੀ। ਦਿਲ ਕਰਦਾ ਪਿਆ ਸੀ। ਤੇ ਅੱਜ ਵੜੀ ਐ ਬਣਾਨ ਤੇ।
ਅੱਛਾ ਅੱਛਾ ਪਹਿਲੇ ਅਸੀਂ ਆਲੂ ਮਟਰ ਬਣਾ ਅਮ ਫੇਰ ਉਹ ਚੁੱਕ ਕੇ ਵੇਖਿਆ ਅ ਸੋਚਿਆ ਬਈ ਚਲੋ ਆਲੂ ਤੇ ਬੜੀਆਂ ਬਣਾਲੌ। ਮੈਂ ਘਰ ਬਣਾਉਣੇ ਐ। ਹੈ ਨਾ,
ਅੱਛਾ-ਅੱਛਾ ਵਧੀਆ ਸਗੋਂ ਤੁਸੀਂ ਕਰ
ਹਾਂ ਘਰ ਹੀ ਬਣਾਣੈ। ਨੀ ਲੈਂਦੇ ਬਾਜ਼ਾਰ ਦਾ
ਅੱਛਾ ਸਾਨੂੰ ਵੀ ਭੇਜ ਨਾ ਕਦੀ।
ਆਓ ਲਗਾਓ ਚੱਕਰ ਤੇ ਲੈਜੋ।
ਏਏ ਗਰਮੀ ਬੜੀ ਵੇ।
ਹਾਂ ਐ ਇਹ ਤੇ ਗੱਲ ਹੈ।
ਤੁਸੀਂ ਆਓ ਨਾ ਸਾਡੇ ਹਾਂ।
ਕੋਈ ਨੀ ਦੇਖਾਂਗੇ।
ਵੇਖਣਾ ਨਹੀਂ ਨਾ ਲਾਓ ਚੱਕਰ।
ਠੀਕ।
ਅਸੀਂ ਤਾਂ ਬੱਚਿਆਂ ਨਾਲ ਨਿਕਲ ਨੀ ਸਕਦੇ ਤੁਸੀਂ ਤੇ ਆਓ।
ਹਾਂ ਏ ਵੀ ਗੱਲ ਠੀਕ ਏ।
ਹੈ ਨਾ ਤੁਸੀ ਅੱਛਾ ਕਿਹੜੀ ਬਣਾਈ ਸੁੱਕੀ ਗਿਲੀ? ਆਲੂ ਵੜੀਆ।
ਨਾ -ਨਾ ਰਸਭਿੰਨੀ ਏ।
ਅੱਛਾ
ਹਾਂ, ਰਸ ਭਿੰਨੀ ਬਣਾਈ ਏ, ਹਾਂ ਸੁੱਕੀ ਨੀ ਅੰਦਰ ਲੰਘਦੀ ਉਹ ਟਮਾਟਰ ਪਿਆਜ਼ ਹੁੰਦ ਤੇ ਸਵਾਦ ਲੱਗਦੇ ਨੇ ਆਂ ਹਾਂ ਬੜਾ ਮਜਾ ਆਂਦੈ ਵੇਖ ਆਂਦੈ।
ਹਾਂ ਸੀਂ ਵੀ ਬਣਾਣੇ ਕਦੀ ਕਦੀ ਉਹ ਵੀ ਜਦੋਂ ਨਾ ਕੋਈ ਸਬਜ਼ੀ ਲੱਭ ਤੇ ਫਿਰ ਉਹੀਓ ਬਣਾਣਾ ਪੈਂਦ
ਆਹ ਤੇ ਗਲ ਹੈ। ਪਰ ਵਧੀਆ ਚੀਜ਼
ਹਾਂ ਤੇ ਹੁਣ ਤੁਸੀ ਕਟਰ ਕੀ ਕਿੱਦਾਂ ਬਣਾਉਂਦੇ ਪਿਓ?
ਮੈਂ ਇਹਨੂੰ ਪਹਿਲੇ ਉਬਾਲਿਐ। ਨਮਕ ਤੇ ਹਲਦੀ ਪਾ ਕੇ। ਫਿਰ ਮੈਂ ਹੁਣ ਇਹਨੂੰ ਤਲਾਂਗੇ ਤਲਦੀ ਪਈਆਂ । ਹਾਂ, ਹਾਂ, ਹਾਂ ਉਹ ਫਿਰ ਨਾ ਉਹ ਨੀ ਹੁੰਦਾ ਡਿਗ ਏਦਾਂ ਨੀ ਐ, ਵਧੀਆ ਵਧੀਆ ਬਨਦਾ ਐ।
ਆ, ਉਹ ਵੀ ਇੱਕ ਕਰਰਾ ਹੋ ਜਾਏਗਾ।
ਹਾਂ। ਹਾਂ, ਹਾਂ ਬੱਸ ਹੋਰ ਕੇ। ਜਿਆਦਾ ਕਰਾਰਾ ਵੀ ਨੀ ਮੈਂ ਕਰਦੇ। ਠੀਕ ਠੀਕ ਬੱਸ ਰੱਖਣੇ ਆ।
ਆਹ ਖ਼ਰਾਬ ਨੀ ਹੈਗਾ ਚੱਲ ਸਵੇਰ ਤੱਕ।
ਬੱਸ, ਬੱਸ, ਬੱਸ। ਹੋਰਕੇ ਹਾਂ, ਬੱਸ-ਬੱਸ ਬੱਸ। ਹੋਰ ਕੇ। ਤਾਂ ਕਰਕੇ ਫੇਰ ਬਨਾ ਫਿਰ ਰੱਖਾਂ ਵੀ ਨਾ ਨੇ ਤੇ ਵੈਸੇ ਤਾਂ ਕੋਈ ਉਹ ਨਹੀਂ ਹੁੰਦਾ। ਬਈ ਬੰਦਾ ਰੱਖ ਦਿੰਦਾ ਮਿੱਠਾ ਹੋ ਜਾਂਦਾ ਹੋ। ਆਹੋ ਫਿਰ ਟੇਸਟ ਨਹੀਂ ਆਂਦੇ ਉਹਦਾ।
ਹਾਂ ਉਹ ਤੇ ਹ, ਉਹ ਤੇ ਹੈ, ਤਾਜ਼ਾ-ਤਾਜ਼ਾ ਖਾਧੀ ਜਾਏ।
ਹਾਂ, ਹਾਂ ਹੋਰ ਘਰ ਸਬ ਠੀਕ ਠਾਕ।
ਹਾਂ ਵਧੀਆ, ਵਧੀਆ।
ਹੂੰ, ਮੰਮੀ ਦਾ ਕੀ ਹਾਲ ਓਧਰ?
ਬੱਸ ਵਧੀਆ, ਠੀਕ ਠਾਕ।
ਅੱਛਾ, ਭਰਾ-ਭਰਜਾਈ ਠੀਕ ਨੇ, ਅੱਛਾ ਅੱਛ ਆਂਦਾ ਨਹੀਂ।
ਗਰਮੀ ਚ ਕਿਥੇ ਨਿਕ
ਹਾਂ ਬੱਸ ਏਈਓ ਗਰਮੀਆਂ ਚ ਕੋਈ ਨੀ ਨਿਕਲਦਾ, ਹੂੰ। ਬੱਸ ਗਰਮੀ ਨੇ ਅੱਤ ਚੁਕੀ ਏ ਹਾਂ ਬੱਸ ਬੱਸ ਹੋਰ ਕੇ। ਹਾਂ ਠੀਕ। ਸਬ ਵਧੀਆ ਹੋਰ। ਨਾ ਨਾ ਸੈਰ ਕਰਨ ਨਹੀਂ ਗਈ, ਹਾਂ ਸੈਰ ਕਰ ਨਹੀਂ ਮੈਂ ਨੀ ਜਾਂਦੀ ਐ ਕਹਿੰਦੇ ਪਾਰਕ ਜਾਣਾ ਨਾਲ ਪਾਰਕ ਚ ਚੰਗਾ ਨਹੀ ਲੱਗਦਾ।
ਅੱਛਾ। ਅੱਛਾ ਫੇਰ ਕਿ ਹੋਇਆ, ਚੱਲ ਜਾਇਆ ਕਰੋ ਅੰਕਲ ਜੀ ਨਾਲ।
ਪਾਰਕ ਇਸ ਨੀ ਮੈਨੂੰ ਚੰਗਾ ਲੱਗਦਾ। ਨਾ, ਨਾ, ਨਾ, ਮੈਨੂੰ ਉੱਥੇ ਮੱਛਰ ਬੋਤ। ਬੋਤ ਮੱਛਰ
ਹੁੰ, ਨਾਲੇ ਗਰਮੀਆਂ ਦਾ ਉਹ ਏ ਨਾ ਉਹ, ਗਰਮੀਆਂ ਵਿੱਚ ਦਿਲ ਨੀ ਕਰਦਾ। ਉੱਪਰੋਂ ਗਰਮੀਆਂ ਪਸੀਨੇ ਨਾਲ ਭਿੱਜੇ ਰਹੋ ਰਸੋਈਆਂ ਵਿੱਚ ਤੇ ਫੇਰ
ਆਹੋ ਫੇਰ ਉੱਥੇ ਆਹ ਫੇਰ ਮੱਛਰ ਜਾ ਨਾ ਫੇਰ ਮੈ ਤਾ ਗਈ। ਹਾਂ । ਹਾਂ ਹੋਰ ਗਏ ਨੀ ਕਿਧਰੇ। ਘੁੰਮਣ ਸ਼ੁਮਣ।
ਜਾਨਾ ਏ। ਸਲਾਵਾਂ ਉਹ ਕਹਿੰਦੇ ਜਾਵਾਂਗੇ, ਜਾਵਾਂਗੇ ਹੇਮਕੁੰਟ ਸਾਹਿਬ ਜਾਵਾਂਗੇ। ਹਰ ਵਾਰ ਦੀ ਹੁੰਦੀ ਸਲਾਹ, ਰਹਿ ਜਾਂਦੀ ਏ। ਬੱਚੇ ਕਰਕੇ ਰਹਿ ਜਾਂਦੀ ਏ। ਨਾ ਹੋਰ ਕੀ।
ਹਾਂ।
ਗਰਮੀਆਂ ਨਾਲ, ਹੁੰ, ਉੱਥੇ ਵੀ ਗਰਮੀ ਬੜੀ ਪੰਜਾਬ ਚ।
ਆਹ ਇਹ ਗੱਲ ਤੇ ਏ ਪੰਜਾਬ ਹੁੰ, ਫੇਰ ਟ੍ਰੇਨ ਤੇ ਜਾਓਗੇ ਅਗਰ ਜਾਨਾ ਏ।
ਹੋਰ।
ਅੱਗੇ ਗਏ ਨਹੀਂ।
ਹਾਂਜੀ
ਅੱਗੇ ਗਏ। ਹਜ਼ੂਰ ਸਾਹਿਬ ਉੱਥੇ ਹੇਮ। ਕੁੰਟ ਸਾਹਿਬ।
ਨਾ, ਨਾ ਮੈਂ ਨੀ ਕਦੀ ਗਈਦੀ। ਮੇਰੇ ਘਰ ਵਾਲਾ ਗਏ ਦਾਏ। ਮੈਂ ਨੀ ਗਈ ਦੀ ਕਦੀ। ਹੁੰ, ਹਾਂਜੀ ਉਹ ਤੇ ਕੁਆਰੇ ਗਏ ਦੇ ਏ।
ਅੱਛਾ, ਅੱਛਾ। ਤੇ ਫੇਰ ਹੁਣ ਮਨਾਨਾ ਸੀ ਨਾ ਚਲੋ ਹੇਮਕੁੰਮਠ ਸਾਹਿਬ ਦਰਸ਼ਨ ਤਾਂ ਕਰੋ।
ਬਸ ਓਈਯੋ ਨਾ ਇੱਕ ਦੂਜੇ ਦੀ ਸਲਾਹਵਾਂ ਚ ਫੋਨ ਤੇ ਸਾਰੇ ਕਰਦੇ ਚਲੋ ਕੁਛ ਆਪਣੀ ਮਰਜ਼ੀ ਢਿੱਲੀ ਪੈ ਜਾਂਦੀ ਹੈ। ਕੁਛ ਦੂਜਿਆਂ ਦੀ, ਏਧੇ ਟਾਈਮ ਨਿਕਲ ਜਾਣਾ।
ਹਾਂ ਔ ਤੇ ਹੈ। ਇਹ ਦੋ ਮ ਇੰਨਾ ਈ ਹੁੰਦਾ ਜਾਮ ਨਾਲੇ।
ਹਾਂ ਅੱਗੇ ਫੇਿਰ ਬਰਸਾਤਾਂ ਨਾ
ਹੂ, ਰਸਤੇ ਫਿਰ ਡਰ ਲੱਗਦਾ ਨਾ ਰਸਤੇ ਬੰਦ ਹੋ ਜਾਂਦੇ ਨੇ, ਕਈ ਵਾਰੀ ਪਹਾੜ ਡਿਗ ਜਾਂਦੇ ਨੇ ਜਾਂ
ਹੂੰ, ਔਈ ਨਾ ਬਰਸਾਤਾਂ ਕਰਕੇ ਫਿਰ ਡਰ ਵੀ ਲੱਗਦੈ। ਪਿਛਲੇ ਸਾਲ ਵੀ ਕਹਿੰਦੇ ਰਹੇ ਜਾਣੈ, ਜਾਣੈ। ਨਿਕਲਣ ਹੀ ਨਹੀਂ ਹੋਇਆ।
ਚਲੋ ਕੋਈ ਨੀ ਜੇ ਭਾਗਾਂ ਚ ਹੋਏ, ਤੇ ਫੇਰ ਝੱਟ ਜਾਂਦਾ, ਕਰਮਾ ਦੇ ਨਾ ਕਿਧਰੇ ਨੀ ਬੰਦਾ ਪਹੁੰਚ ਸਕਦ ਕੋਈ ਨੀ। ਹਾਂ ਜੇ ਅੰਨ ਜਲ ਹੋਇਆ ਤੇ ਸਾਰੇ ਬਸ ਪਹੁੰਚ ਜਾ
ਤੇ ਹੋਰ ਕੀ ਉਹ ਤੇ ਹੈ ਆਂਚਲ ਦੀ ਖੇਡ ਸਾਰੀ।
ਹਾਂ ਉਹ ਤੇ ਹੋਰ
ਚਲਦੇ ਇਕੱਠੇ
ਕੋਈ ਨੂੰ ਦੇਖਦੇ
ਔਈਔ ਨਾ ਸਾਰੇ ਫਿਰ ਐਈਔ ਕਹਿੰਦੇ ਦੇਖ ਰੱਖਖਣ ਆ
ਹਾਂ ਬਸ ਸਲਾਹ ਨਾਲ ਹੀ ਹੈ ਸਬ, ਹਾਂ ਖਾਓ ਰੋਟੀ ਰੂਟੀ। ਤੂਈ ਖਾ ਲੇ ਨੇ ਲੰਚ ਫਿਰ ਤਾਂ।
ਹੂੰ, ਡਿਨਰ ਹੋਰ ਕਰ ਲਿਆ। ਕਹਿੰਦੇ ਤੇ ਫਿਰ ਆਲੂ ਵੜੀਆਂ ਬਣਾਈਐਂ ਅਸ ਹੰ। ਅਸੀ ਖਾਧੀ ਤੇ ਹਾਂ ਸਾਢੇ ਅੱਠ-ਨੌ ਵੱਜ ਜਾਂਦੇ ਆ ਬੱਚਿਆਂ ਨਾਲ ਇਏਦਾਂ ਹੀ
ਅੱਸ, ਅੱਛਾ।
ਹਾਂਜੀ। ਤੇ ਫੇਰ ਬਸ ਹੁਣ ਮੈਂ ਕਿਹਾ ਚੱਲ ਥੋੜ੍ਹੀ ਦੇਰ ਵਿਹਲੀ ਆ ਤੇ ਆਪਣਾ ਸੂਟ ਹੀ ਕੱਟਾ
ਅਸੀਂ ਆਪੇ ਟੈਮ ਨਾਲ ਖਾਓ ਨਾ-ਨਾ ਅਸੀ ਨਈ ਲੇਟ ਕਰ ਪਰ ਨਾ ਹਜ਼ਮ ਨੀ ਹੁੰਦੇ ਰੋ ਟੈਮ ਨਾਲ ਖਾ ਲੇ ਤੇ ਸੈਰ ਨੀ ਕਰਨੀ, ਕੁਛ ਨਈ। ਹਮ ਨਹੀਂ ਨਹੀਂ ਚਾਹ ਚ ਪੀਓ ਫੇਰ ਕੋਈ ਨੁਕਸਾਨ ਨੀ ਦਿੰਦਾ ਪਾਣੀ ਚਾਹ ਨਾ ਪੀਓ ਫੇਰ ਥੋੜਾ ਪੇਟ ਪੂਟ ਖ਼ਰਾਬ ਹੁੰਦਾ ਹੈ ਉੱਠ ਜਾਂਦਾ ਹੈ। ਚਾਰ ਛੁੱਟੀਆਂ ਏ ਫਿਰ ਮੈਨੂੰ। ਸਾਨ ਕਰਦਾ। ਹਮ ਹੁੰ,
ਹੂੰ, ਬਸ ਵਧੀਆ। ਤੇ ਵਧੀ ਤੁਸੀਂ ਸੁਣਾਓ ਤੁਹਾਡੇ ਨੂੰਹ ਪੁੱਤਰ ਠੀਕ ਸਭ। ਬੱਚੇ ਪੋਤਰੇ, ਦੋਤਰੇ ਵਗੈਰਾ।
ਹੋਰ ਸਭ ਠੀਕ ਛੁਟੀਆਂ ਆਣਾ ਹੈ ਵੇ। ਦੇਖੋ ਕਦੋ ਆਂਦੇ ਐ ਸਲਾ ਤੇ ਹੈ, ਉਦੀ ਦੇਖੋ, ਹਾਂ ਕਦੋ ਆਉਂਦੇ ਕਿਸ ਤਰ੍ਹਾਂ ਆਉ‌ ਪ੍ਰੋਗਰਾਮ। ਬੰਦਾ ਬੱਚੇ ਜਦੋਂ ਵੱ ਵੱਡੇ ਹੋ ਜਾਣ ਫੇਰ ਮੁਸ਼ਕਿਲ ਹੋ ਜਾਂਦੀ।
ਹਾਂ ਉਈਓ ਨਾ ਫਿਰ ਪੜਾਈਆਂ ਚ ਹੋ ਜਾਂਦੇ ਬੱਚੇ ਵੀ।
ਹਾਂ ਨਾਲ ਵੱਡੀ ਕਲਾਸ ਹੇਨਾ। ਮੁੰਡੇ ਦੀ ਉਦੇ ਕਰਕੇ ਫਿਰ ਔ ਉਹ ਹੋ ਜਾਦਾ। ਬਈ ਆਣਾ ਮੁਸ਼ਕਿਲ ਛੁੱਟੀ ਮਿਲੇ ਨਾ ਮਿ ਚਕਰ ਚੱਲ ਜਾਂਦਾ ਨਾ ਹਾਂ ਉ ਸਲਾਹ ਕਰਕੇ ਹੀ ਹੁੰਦਾ। ਫਿਰ ਜਿਨਾਂ ਨੇ ਲਿਆਣਾ ਫਿਰ ਉਹ ਉਨਾਂ ਦੀ ਵੀ ਮਰਜ਼ੀ ਚਲੇਗੀ।
ਵਿਆਹ ਤੋ ਬਿਨਾਂ ਫਿਰ, ਸਲਾਵਾ ਵੀ।
ਬਸ ਬਸ।
ਕੰਮਾਂ ਕਾਰਾਂ ਵਾਲੇ ਨਹੀਂ ਨਿਕਲ ਸਕਦੇ ਬਈ ਆਪਣੇ ਘਰ ਕਹਿੰਦੇ ਠੀਕ ਰਹਿ ਸਾਡੇ ਬੰਦੇ ਦਾ ਏਹੀੳ ਹਾਲ ਐ। ਘਰ ਭਾਏ ਜਿਦਾਂ ਮਰਜ਼ੀ ਬੈ ਕੱਠੇ ਰਹਿਣ।
ਹਾਂ ਅਸ ਕਿਧਰੇ ਜਾਣਾ ਗਰਮੀ ਕਰਕੇ। ਤੇ ਮਨ ਸਭ ਦਾ ਕਬਰਾਂਦਾ। ਹੋਰ ਕੋਈ ਔ ਨੀ ਆਇਆ ਹਾਂ।
ਆਹ ਮੋਸਮ ਵੀ ਉਹੀ ਛੁੱਟੀਆਂ ਵੀ ਉਦੋ। ਪੈਂਦੀਆਂ ਤ ਕੰਮਾਂ ਵਾਲੇਆ ਜਦੋਂ ਗਰਮੀਆਂ ਹੋਏ, ਸਰਦੀਆਂ ਚ ਵੇਸੇ ਨਹੀਂ ਨਿਕਲਨ ਹੁੰਦਾ ਉਦੋਂ ਮੋਸਮ ਖ਼ਰਾਬ ਹੁੰਦੇ ਸਰਦੀਆਂ ਚ ਤੇ ਗਰਮੀਆਂ ਚ ਗਰਮੀਆਂ ਬੜੀ ਕੁਛ ਬੱਚਿਆ ਦੇ ਪੇਪਰ
ਹਾਂ ਬਸ ਕਬ ਤਕ ਚਲਨਾ ਜੇ ਹੋਰ ਘਰ ਤੁਰ ਜਾਦੇ
ਟਿਊਸ਼ਨ ਟਾਸ਼ਨ ਹਜੇ ਕਿੱਥੇ ਵਿਹਲੇ
ਫਿਰ ਕੀ ਬਣਾਂਦੇ ਓ ਕੋਈ ਅੱਛਾ ਅੱਛਾ ਕੋਈ ਕੱਪੜੇ ਵਗੈਰਾ। ਫਿਰ ਸਿਲਦੇ ਮਿਲ ਜਾਤੇ
ਕਹਿੰਦੀਆਂ ਸੀ ਪਰ ਉਹੀ ਟਾਈਮ ਈ ਨੀ ਮਿਲ਼ਦਾ। ਥੋੜਾ ਬੱਚਾ ਵੱਡਾ ਹੋਜੇ ਤੇ ਫਿਰ ਕਰਾਗੇ ਸ਼ੁਰੂ। ਹਜੇ ਤੇ ਅਪਣੇ ਮਸਲੇ ਪਏ ਸਿਬਦੇ ਹੋਰ ਆਪਣੇ ਚੀ ਹੀ ਨੀ ਆਪਣੇ ਟਾਈਮ ਲਗਦਾ ਓਹੀ ਤੇ ਕਹਿਣੀ ਹੁਣ ਆ ਮੈਂ ਕੱਟਣ ਲੱਗੀ ਆ ਬੜੇ ਦਿਨ ਹੋਗੇ ਰੁਲਦਾ ਪਿਆ ਸੂਟ ਮੈਂ ਕਿਹਾ ਚਲ ਆ ਮੈਂ ਕੱਟਾ
ਅੱਛਾ ਚੱਲੋ ਠੀਕ ਐ ਫਿਰ ਹੈ, ਰੱਖਲੋ ਠੀਕ ਔਕੇ ਔਕੇ। ਨਹੀਂ ਨਹੀਂ,